ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਭਣੀ ਠੀਕ ਠਾਕ ਜੀ
ਹਾਂਜੀ ਠੀਕ ਠਾਕ ਤੁਸੀਂ ਸੁਣਾਓ ਹੋਰ ਅੱਜ ਕਿੱਦਾਂ ਯਾਦ ਕਰ ਲਿਆ
ਮੈਂ ਬੈਠਾ ਸੀ ਮੈਂ ਕਿਹਾ ਗੱਲ ਕਰਾਂ ਪੈਂਦੀਆਂ ਨਾ ਬੜੇ ਦਿਨ ਹੋ ਗਏ ਨੇ ਗੱਲ ਨੀ ਹੋਈ ਹਾਂ
ਅਸੀ ਬੜੇ ਦਿਨ ਹੋ ਗਏ ਫੋਨ ਨੀ ਆਇਆ ਵੀਰ ਜੀ ਦਾ ਤੇ ਮੈਂ ਚਲੋ ਵਧੀਆ ਕੀਤਾ ਅੱਜ ਯਾਦ ਆਏਗੀਈ ਸਾਡੀ
ਹਾਂਜੀ ਹਾਂਜੀ ਹੋਰ ਭੈਣਜੀ ਸਭ ਵਧੀਆ ਘਰ
ਹਾਂਜੀ ਬਸ ਜੀ ਵਾਹਿਗੁਰੂ ਦੀ ਕਿਰਪਾ ਹੈ ਹੋਰ ਤੁ ਸੁਣਾਓ ਬੱਚ ਅੱਛਾ ਠੀਕ ਤੁਹਾਡੇ
ਹਾਂਜੀ ਸਭ ਵਧੀਆ ਜੀ ਬੱਚੇ ਸਭ
ਹੋਰ ਕੀ ਕਰ ਰਹੇ ਬੱਚੇ ਹਾਂ ਛੁੱਟੀਆਂ ਛੁੱਟੀਆਂ ਪੈ ਗਈਆਂ ਕਹਿ ਰਹੇ ਨੇ ਮੈਂ ਬੱਚੇ ਕਹਿ ਰਹੇ ਨੇ ਨਾਨੀ ਘਰ ਜਾ ਲੈ ਕੇ ਕੇ ਜਾਓ ਜਾਂ ਆਪ
ਹਾਂ ਬੱਚਿਆਂ ਨੂੰ ਹੁੰਦਾ ਨਾ ਸ਼ੌਕ ਹੁੰਦਾ ਨਾਨੀ ਘਰ ਛੁੱਟੀਆਂ ਦੇ ਤੇ ਨਾਨੀ ਘਰ ਦਾ ਚੌਂਕ ਤੇ ਹੁੰਦਾ ਹੀ ਹੁੰਦਾ ਚਾਹੇ ਉਹ ਕੁਛ ਹੋਵੇ ਨਾ ਹੋਵੇ
ਹਾਂ ਇਹ ਤੇ ਹੈ ਕਹਿ ਰਹੇ ਯ ਤੇ ਨਾਨੀ ਘਰ ਲੈ ਕੇ ਜਾਓ
ਹਾਂ ਤੇ ਫ ਪਕੀ
ਮੈਂ ਕਿਹਾ ਚੱਲ ਪੁੱਛਣੀ ਆ ਮੈਨੂੰ ਵੈਸੇ ਨੌਲੇਜ ਨੀ ਹੈ ਵੈਸੇ ਕਿਹੜੇ ਸਾਈਡ ਜਾਣਾ ਚਾਹੀਦਾ ਹੈ ਹਿਲ ਸਟੇਸ਼ਨ ਕੋ
ਹਾਂ ਅੱਜ ਕੱਲ ਹਾਂਜੀ ਅੱਜ ਕੱਲ੍ਹ ਤੇ ਹੇਮਕੁੰਟ ਸਾਹਿਬ ਦੀ ਯਾਤ ਇਸ ਤਰ੍ਹਾਂ ਦਾ ਹੀ ਬਹੁਤ ਵਧੀਆ ਹੈਗਾ ਪਰਮਾਤਮਾ ਦਾ ਨਾਲੇ ਸਭ ਤੋਂ ਵਧਆ ਜਾਂ ਉਹ ਅ ਗਿਆ ਸਥਾਨ ਇੰਨਾ ਅੱਛਾ ਅਨਾ ਤੇ ਦੂਸਰਾ ਟ ਨਹੀਂ ਜੀ ਮੈਂ ਨੀ ਹਜੇ ਉਹ ਕਿਹਾ ਜੀ ਵਿਚਾਰ ਬਣਾ ਰਹੇ ਸਾਂ ਬਾਈ ਚਲੋ ਬਈ ਬਣ ਗਏ ਬਈ ਯਾਰ ਕੀ ਪਿੱਛੇ ਹੋ ਗਏ ਦੋ ਤਿੰਨ ਦਿਨ ਬਈ ਕਹਿੰਦੇ ਨੇ ਬਈ ਬੰਦ ਕੀਤੀ ਹੋਈ ਯਾਤਰਾ ਕਬਰ ਆਏ ਰਹੀ ਸੀ ਉਹ ਕਹਿੰਦੇ ਨੇ ਕੋਈ ਬੱਦਲ ਵਗੈਰਾ ਫਟਿਆ ਹੈਗਾ
ਅੱਛਾ ਬਾਰਿਸ਼ ਬ ਹਾਂ ਹਾਂ ਪਹਾੜੀ ਪਾਸੇ ਨਾ ਉੱਧਰ ਪਤਾ ਨ ਨਹੀਂ ਚੱਲਦਾ ਬਾਰਿਸ਼
ਪਤਾ ਨੀ ਲੱਗਦਾ ਹਾਂ ਕਿਸੇ ਟਮ ਨਾਲੇ ਏਰੀਆ ਵੀ ਕੁਛ ਇਸ ਟਾਈਪ ਦਾ ਹੈਗਾ ਪਤਾ ਨੀ ਲੱਗਦਾ ਮੇ ਤੇ ਜੀ ਕੋਈ ਹ
ਹਾਂ ਨਹੀਂ ਅਸੀਂ ਵੈਸੇ ਗਏ ਹੋਏ ਹਾਂ ਦੋ ਵਾਰੀ ਹਮ ਕੋਪਰ ਐਸੀ ਕੋਈ ਪਰੇਸ਼ਾਨੀ ਪਹਿਲੇ ਤਾਂ ਨਹੀਂੀ ਆਈ ਚਲੋ ਵੇਖੋ
ਨਹੀਂ ਨਾਲੇ ਇਸ ਤਰ੍ਹਾਂ ਨਾ ਪਤਾ ਕੀ ਗੱਲ ਹੈ ਹੁਣ ਜਿਹੜਾ ਸਿਸਟਮ ਨਾ ਐਸਾ ਬਣ ਗਿਆ ਪ੍ਰਿਥਵੀ ਦਾ ਪਤਾ ਨਹੀਂੀ ਲੱਗਦਾ ਦੇਖੋ ਦੋ ਤਿੰਨ ਦਿਨ ਪਹਿਲੇ ਇੰਨੀ ਗਰਮੀ ਸੀ ਸਾਡੇ ਏਰੀਏ ਚ ਤੇ ਇਕਦਮ ਦੋ ਤਿੰਨ ਦਿਨ ਪਹਿਲੇ ਜਦੋਂ ਉਹ ਬਾਰਿਸ਼ ਆਈਏ ਤੇ ਇਂਝ ਹੋ ਗਏ ਜਿਵੇਂ ਠੰਡ ਹਾਂ ਠੰਢ ਹੋ ਗਈ ਇਕਦਮ ਜਿਵੇਂ ਠੰਡ ਹੋ ਗਈ ਮਤਲਬ ਹਾਂ ਅਸੀਂ ਸੋਚ ਰਹੇ ਮੈਂ ਕਿਹਾ ਹੈ ਕਿ ਇੱਕਦਮ ਹੀ ਏਸੀ ਉਸੀ ਬੰਦ ਹੋ ਗਏ ਸਾਡੇ ਤੇ ਅਸੀਂ ਸੋਚਦੇ ਹ ਮੈਂ ਕਿਹਾ ਕੀ ਹੋਇਆ ਮਤਲਬ ਵੀ ਏਸੀ ਵੀ ਬੰਦ ਹੋਵੇ ਤੇ ਉਝ ਵੀ ਠੰਡਕ ਪੱਖਾ ਵੀ ਠੰਡਾ ਲੱਗੇ ਤੇ ਉਹ ਹਵਾ ਇਹੋ ਜਿਹੀ ਚੱਲ ਪਈ ਇੱਕਨ ਦਾ ਵੀ ਵਖ ਦੇਖੋ ਇਹ ਗਰਮੀਆਂ ਮਈ ਚ ਵੀ ਇਹੋ ਜਿਹਾ ਹਿਸਾਬ ਬੰਦਾ ਵੀ
ਹਾਂ ਰ ਕਹਿ ਰਹੇ ਸੀ ਨੋਤਾਪਾ ਨੋਤਾਪਾ ਨੋਤਾਪਾ ਏ ਨੋਤਾਪਾ ਨੋਤਾਪਾ ਨੋਤਾਪਾ ਤੇ ਦੋ ਦਿਨ ਚ ਹੀ ਖਤਮ ਹੋ ਗਿਆ
ਸਹੀ ਗੱਲ ਹੈ ਦੋ ਪੱਚੀ ਤੋਂ ਲੈ ਕੇ ਤੇ ਕਹਿੰ ਦੇ ਨੇ ਵੀ ਸ਼ੁਰੂ ਹੋ ਜਾਣਾ ਸੀ ਤੇ ਹਾਂ ਪੰਜ ਤੱਕ ਲੇਕਿਨ ਹਾਂਜੀ ਪਰ ਹੋਇਆ ਨੀ ਹਾਂ ਹੋਇਆ ਤ ਨੋ ਤਾਂਪਾ ਸਾਨੂੰ ਤੇ ਸਮਝ ਨਹੀਂੀ ਆਈ ਗ ਕੀ ਬਣਿਆ ਦੋ ਤਿੰਨ ਦਿਨ ਤੇ ਇੰਝ ਰਿਹਾ ਵੀਸ ਮੌਸਮ ਬੜਾ ਸੋਹਣਾ ਮੌਸਮ
ਠੰਡਾ ਮੌਸਮ ਹਾਂ ਮੈਂ ਗਈ ਸੀ ਘੁਮਾਣ ਬੱਚਿਆਂ ਨੂੰ ਲੈ ਕੇ ਗਈ ਸੀ ਤੇ ਮੌਸਮ ਬਹੁਤ ਅੱਾ ਅੱਛਾ ਹੋ ਰਿਹਾ ਸੀ ਕਹਿ ਰਹੇ ਬੱਚੇ ਕਹਿ ਰਹੇ ਘੁੰਮਣ ਚੱਲਣੇ ਆ ਮੌਸਮ ਬਹੁਤ ਅ ਚਾਰ ਅਗਲੇ ਦਿਨ ਹੀ ਤੁੱਪਣੀ
ਧੁੱਪ ਨੇ ਹਾਂ ਹੈ ਹੁਣ ਦੋ ਤਿੰਨ ਦਿਨ ਤੋਂ ਗਰਮੀ ਫੇਿਰ ਵੱਧਣੀ ਸ਼ੁਰੂ ਹੋ ਗਈ ਹਮ ਹਾਂ ਬਸ ਬਸ ਬਸ ਉਹ ਪਤਾ ਹੀ ਨਹੀਂ ਲੱਗਦਾ ਮੌਸਮ ਦਾ ਹਾਂ ਮੌਸਮ ਦਾ ਪਤਾ ਹੀ ਲੱਗਦਾ ਨਹੀਂ ਤੇ ਸਵੇਰੇ ਪਿੱਛੇ ਇੰਝ ਹੋ ਗਿਆ ਕੀ ਸ਼ਾਮੀ ਛੇ ਸਾਢੇ ਛੇ ਵਜੇ ਗੁਰਦੁਆਰੇ ਜਾਂਦੇ ਸ ਇੰਝ ਲੱਗਦਾ ਸੀ ਵੀ ਹੁਣ ਵੀ ਗਰਮੀ ਮਤਲਬ ਗਰਮ ਹਵਾਵਾਂ ਚੱਲ ਰਹੀ ਹੈ ਸੱਤ ਅੱਠ ਵਜੇ ਤੱਕ ਮਤਲਬ ਗਰਮ ਹਵਾ ਚੱਲਦੀ ਰਹਿੰਦੀ ਸੀ ਤੇ ਹਾਂ ਲੂ ਚੱਲਦੀ ਹਾਂ ਲੂ ਪੈ ਰਹੀ ਹੈ ਵੀਰ ਸ਼ਾਮੀ ਛੇ ਵਜੇ ਤੱਕ ਸੱਤ ਵਜੇ ਤੱਕ ਲੂ ਬੜਾ ਹੁੰਦਾ ਬ ਮੈਂ ਨਹੀਂ ਰੱਖਦੀ ਹੈ ਗੱਲ ਤੇ ਇਕਦਮ ਦੋ ਤਿੰਨ ਦਿਨ ਜਦੋਂ ਹਾਂ ਦੋ ਤਿੰਨ ਦਿਨ ਤੋਂ ਇੰਝ ਹੋਇਆ ਜਦੋਂ ਬਾਰਿਸ਼ ਹੋਈ ਤੇ ਠੰਡਕ ਬੜੀ ਹੋ ਗਈ ਦਾ ਵੀ ਮੌਸਮ ਬੜਾ ਵਧੀਆ ਦਿਨੇ ਵੀ ਬੜਾ ਵਧੀਆ ਤੇ ਸ਼ਾਮੀ ਵੀ ਬੜਾ ਵਧੀਆ ਟੈਂਕੀਆਂ ਦਾ ਪਾਣੀ ਗਰਮ ਜਿਹੜਾ ਹੁੰਦਾ ਸੀ
ਹਾਂ ਟੈਂਕੀ ਦਾ ਪਾਣੀ ਹੱਥ ਲਗਾਓ ਤੇ ਹੱਥ ਸੜਦਾ ਇੰਨਾ ਗਰਮ ਪਾਣੀ ਇੰਨਾ ਗਰਮ ਪਾਣੀ ਹੈਗਾ ਹਾਂ
ਟਾਈਮ ਵੇਖੋ ਪਰਮਾਤਮਾ ਦਾ ਕਿਹਾ ਹੈਗਾ ਕਿ ਬ ਸਰਦੀਆਂ ਦੀ ਲੋੜ ਹੁੰਦੀ ਗਰਮ ਪਾਣੀ ਦੀ ਉਦੋਂ ਠੰਡਾ ਬਰਫ਼ ਪਾਣੀ ਹੁੰਦਾ ਹੈ ਤੇ ਗਰਮੀਆਂ ਚ ਠੰਡੇ ਚ ਤੇ ਠੰਡਾ ਗਰਮ ਹੁੰਦਾ ਹ ਹ ਹਾਂ ਤੇ ਯੂਜ ਹੀ ਨਹੀਂੀ ਆ ਰਿਹਾ ਲੇਕਿਨ ਸਭ ਸਭ ਤੋਂ ਵੱਡੀ ਗੱਲ ਹੈ, ਹੁਣ ਵੇਖੋ ਪਾਣੀ ਵਾਲਾ ਸਿਸਟਮ ਵੀ ਇਹਨਾਂ ਨੇ ਬਦਲਤਾ ਹੁਣ ਕਹਿੰਦੇ ਨੇ ਦੁਪਹਿਰੇ ਆਉਂਦਾ ਹੀ ਨਹੀਂ ਪਾਣੀ ਸਵੇਰੇ ਸ਼ਾਮੀ ਆਉਂਦਾ ਦੋ
ਹਾਂ ਸਾਡੇ ਤੇ ਇਧਰ ਹੈ ਹੀ ਨੀ ਸਾਡੇ ਤੇ ਇਧਰ ਹੈ ਹੀ ਨਹੀਂ ਹੈ ਸਰਕਾਰੀ ਉਹ ਤੇ ਹੈ ਹੀ ਨੀ ਹੈ। ਸਾਡਾ ਤੇ ਸਮਰਸੀਬਲ ਹੀ ਲੱਗੇ
ਸਮਰਸੀਬਲ ਉਹ ਤੇ ਤੇ ਬੜੀ ਅੱਛੀ ਚੀਜ਼ ਹੈ। ਸਮਰਸੀਬਲ ਵਰਗੀ ਤਾਂ ਰਰੀਸੀ ਸੀ ਨੀ ਹੈਗੀ ਜਦੋਂ ਮਰਜ਼ ਜ ਬਟਨ ਦਵਾਓ ਤੇ ਠੰਡਾ ਪਾਣੀ ਹਾਂ ਬਾਕੀ ਹਾਂ ਗਰਮੀਆਂ ਠੰਡਾ ਆਉਂਦਾ ਇਹ ਬੜਾ ਫਾਇਦਾ ਹੈਗਾ ਇਸ ਚੀਜ਼ ਦਾ ਤੇ ਟੰਕੀਆਂ ਆਲੇ
ਪਿੱਛੇ ਨਹਾਉਂਦੇ ਨੇ ਗੀਜਰ ਦੇ ਪਾਣੀ ਨਾਲ ਅਸੀਂ ਤੇ ਸਰਦੀਆਂ ਚ ਵੀ ਸਮਰਸਿਬਲ। ਪਾਣੀ ਨਾਲੇ
ਹਾਂ ਨਮਾਇਆ, ਨਮਾਇਆ ਪਾਣੀ ਹੁੰਦਾ ਹੈਗਾ ਵਧੀਆ ਰਹਿੰਦਾ ਹੈਗਾ ਹਾਂ ਬਿਲਕੁਲ ਸਹੀ ਗੱਲ ਹੈ। ਹਾਂ ਬਿਲਕੁਲ ਸਹੀ ਹਾਂ ਗੀਜਰ ਵਾਲੇ ਪਾਣੀ ਨਾਲ ਥੋੜ੍ਹਾ ਜਿਹਾ ਗਰਮ ਹੁੰਦਾ। ਤੇ ਉਹ ਨਮਾਇਆ ਪਾਣੀ ਵਧੀਆ ਲੱਗਦਾ ਉਹ ਵੀ
ਹਾਂ ਅਸੀਂ ਤੇ ਉਹਦੇ ਨਾਲ ਹੀ ਨਾ ਲੈਂਦੇ ਹਾਂ ਬੱਚੇ ਨਾਉਂਦੇ ਗੀਜ਼ਰ ਤੇ ਪਾਣੀ ਨਾਲ
ਹਾਂ ਉਹੀ ਅੱਛਾ ਲੱਗਦਾ ਨਾਲ ਨਹੀਂ ਸਮਰਸਿਵਲ ਵਰਗੀ ਤਾਂ ਰੀਸ ਨਹੀਂ ਹੈਗੀ ਬਾਕੀ ਟੈਂਕੀਆਂ ਦਾ ਪਾਣੀ ਤੇ ਮੈਂ ਹਿਸਾਬ ਲਾਇਆ ਅੱਜ ਕਲ ਤੇ ਇਂਝ ਹੁੰਦਾ ਜਿਵੇਂ ਤਪਿਆ ਹੋਇਆ ਹੁੰਦਾ ਏ
ਪਾਣੀ ਉਬਲਦਾ ਹੋਇਆ ਪਾਣੀ ਆਉਂਦਾ ਬੱਚੇ ਹਾਂ ਉਹ ਭਾਂਡੇ ਵਾਲੇ ਵੀ ਏ ਆਉਂਦੀ ਕੇ ਗੀ ਮੋਟਰ ਚਲਾ ਦੋ ਓਂ ਬਾਬੀ ਮੋਟਰ ਚਲਾ ਦੋ ਪਾਣੀ ਬਹੁਤ ਗਰਮ ਆ ਰਿਹਾ ਹੈ ਟੈਂਕੀ ਕਾ, ਉਹ ਫਾਂਡਿਆਂ ਵਾਲੀ ਵੀ ਕਹਿਗੀਈ ਮੋਟਰ ਚਲਾ ਦੋ ਮੈਂ ਕਹਾਂਗੀ ਤੂੰਣੇ ਏਕ ਘੰਟੇ ਓਂ ਚਲਾ ਰੇ ਬਰਤਨ ਧੋਣੇ ਮੈਂਨੇ ਇੱਕ ਘੰਟਾ ਮੋਟਰ ਚਲਾ ਕੇ
ਅੱਛਾ, ਨਹੀਂ ਉਹ ਹਾਂ ਨਹੀਂ ਨਹੀਂ ਠੀਕ ਨਾਲੇ ਐਹੀ ਇਹੀ ਮਹੀਨਾ ਹੁੰਦਾ ਮਈ ਜੂਨ ਦਾ ਜੁਲਾਈ ਤੱਕ ਥੋੜਾ ਹੁੰਦਾ ਏ ਬਸ ਉਸ ਤੋਂ ਬਾਅਦ ਥੋੜਾ ਜਿਹਾ ਰਿਲੀਫ ਮਿਲਨਾ ਜੇ ਨਾ ਸਵੇਰੇ ਸ਼ਾਮ
ਅ ਫਿਰ ਸਾਵਣ ਆ ਜਾਂਦਾ ਨਾ ਹੁਣ ਹਾਂ ਜੇਠ, ਹਾੜ ਦਾ ਮਹੀਨਾ ਈ ਇਹ ਹੁਣ ਗੁਰਪੁਰਬ ਤੱਕ ਤੇ ਗਰਮੀ ਹੈ ਹੀ ਹੈ, ਗੁਰ, ਗੁਰ ਗੁਰਪੁਰਬ ਤੱਕ ਤੇ ਗਰਮੀ ਹੈ। ਵੀ ਹੈ ਵੇ, ਜੇਠ, ਹਾੜ ਦੀ ਗਰਮੀ ਹੈ ਕੋ ਸੋਨ, ਸਾਵਨ ਕੁਛ ਦੇਖੋ
ਹਾਂ ਔਦੋਂ, ਔਦੋਂ ਬਦਲ ਜਾਂਦਾ ਉਦੋਂ ਸਾਰਾ ਕੁਛ ਚੇਂਜ ਹੋਇਆ ਉਦੋਂ ਫੇਰ ਤਾ ਪੈ ਚੀਜ਼ਾਂ ਨੀ ਹੁੰਦੀਆਂ ਜਿਵੇਂ ਹੁਣ ਹੈਗੀਆਂ ਨਾ। ਉਦੋਂ ਇਹ ਚੀਜ਼ ਨਹੀਂ ਹੁੰਦੀ ਚਲੋ ਠੀਕ ਹੈ ਪਹਾੜੀ ਇਲਾਕੇ ਚ ਤੇ ਬੜਾ ਵਧੀਆ ਰਹੇਗਾ ਪਹਾੜੀ ਇਲਾਕੇ ਚ ਤੇ ਆਪਣਾ
ਪਾਸੇ ਜਾਵਾਂਗੇ ਪਰ ਅੱਜ ਕੱਲ੍ਹ ਸਾਨੂੰ ਸਾਨੂੰ ਦ ਦੱਸ ਵੀ ਸਭ ਨਿਊਜ ਰਸ਼ ਬੜਾ ਫੇਿਰ ਬੰਦਾ ਸੋਚ ਕੇ ਰਹਿ ਜਾਂਦਾ
ਰਸ਼ ਤਾਂ ਹੈਗਾ ਈ ਆ ਜਿਹੜਾ ਉਹ ਆਉਂਦਾ ਨਾ ਸਵੇਰੇ ਅਹ ਹਾਂ ਪਾਠ ਆਉਂਦਾ ਨਾ ਸਵੇਰੇ ਸੁਖਮਨੀ ਸਾਹਿਬ ਦਾ ਜਿਹੜਾ ਆਉਂਦਾ ਲਾਈਵ ਇਹਨਾਂ ਦਾ ਸਪੈਸ਼ਲ ਪਾਠ ਆਂਦਾ ਨਾ ਹੇਮਕੁੰਟ ਸਾਹਿਬ ਦਾ ਤੇ ਉੱਥੇ ਭੀੜ ਵਾਕੇ ਦਿਖਾਉਂਦੇ ਨੇ ਹਾਂ ਲਾਈਵ ਬੰਦਾ ਤੇ ਦਿਖਾਉਂਦੇ ਭੀੜ ਵਾਕਈ ਭੀੜ ਹੈਗੀ ਠੀ ਜੀ
ਹਾਂ ਉਹਦੇ ਕਰਕੇ ਫਿਰ ਥੋੜਾ ਹਾਂ ਛੁੱਟੀਆਂ ਪੈ ਗਈਆਂ ਨਾ ਸ
ਹਾਂ ਸਭ ਫ੍ਰੀ ਹੈਗੇ ਗੱਲ ਨਹੀਂ ਹੈ ਛੁੱਟੀਆਂ ਕਰਕੇ ਤੇ ਰਸ਼ ਨਹੀਂ ਰਸ਼ ਹੁੰਦਾ ਹੀ ਹੈਗਾ ਬਿਲਕੁਲ ਬਿਲਕੁਲ ਸਟਾਰਟਿੰਗ ਵੇਖੋ ਤੇਈ ਮਈ ਨੂੰ ਸਟਾਰਟਿੰਗ ਹੋਈ ਹੈ ਤੇ ਤੇਈ ਮਈ ਤੋਂ ਬਾਅਦ ਹਜੇ ਤੱਕ ਮੇਰੇ ਹਿਸਾਬ ਨਾਲ ਪੂਰੀ ਰਸ਼ ਹੈਗਾ ਉੱਥੇ
ਹਜੇ ਰੱਸ਼ ਅੱਛ ਹਾਂ ਛੁੱਟੀਆਂ ਨਾ ਬਚਬ ਤੱਕ ਇਹ ਮਹੀਨਾ ਤੇ ਰਸ਼ ਹੀ ਇਹ
ਇਹ ਮਹੀਨਾ ਤੇ ਰਸ਼ ਦਾ ਰਹੇਗਾ ਰਹੇਗਾ ਹਾਂ ਮੇਰੇ ਖਿਆਲ ਤੱਕ ਲਾਸਟ ਦਰਵਾਜ਼ਾ ਹੈ ਕਦੋਂ ਬੰਦ ਕਰਦੇ ਨੇ
ਇਹ ਅਕਤੂਬਰ ਵਿੱਚ ਹੁੰਦੇ ਆ ਅਗਸਤ ਵਿੱਚ ਅੱਛਾ
ਅੱ ਹਾਂ ਮੇਰੇ ਖਿਆਲ ਕਸਤੇ ਸ਼ਾਇਦ ਸ਼ਾਇਦ ਰੱਖੜੀ ਤੱਕ ਰੱਖੜੀ ਤੋਂ ਪਹਿਲੇ ਪਹਿਲੇ ਹੋ ਜਾਂਦੇ ਨੇ ਛਦ ਹਾਂ ਨਾ ਅਗਸਤ ਤਾਂ ਹਾਂ ਅਗਸਤ ਚ ਹੋ ਉਹ ਤੇ ਜਲਦੀ ਬਰਫ਼ ਪੈ ਜਾਂਦੀ ਦੀ ਹੈ ਨਾ ਠੰਡਾ ਈ ਇਲਾਕਾ ਹੈਗਾ ਸਾਡੇ ਇੱਥੇ ਥੋੜਾ ਲੇਟ ਹੁੰਦਾ ਪੰਦਰਾਂ ਵੀਹ ਦੇ ਮਹੀਨੇ ਚ ਫ਼ਰਕ ਪਇਆ ਉੱਥੇ ਜਲਦੀ ਹੋ ਜਾਂਦਾ ਹੈਗਾ ਉਹ ਪਹਿਲੇਾਂ ਹੀ ਬੰਦ ਹੋ ਜਾਂਦੇ ਕਵਾੜ ਨਾਲੇ ਬਈ ਨਜ਼ਾਰਾ ਹੈਗਾ ਅਸੀਂ ਵੇਖਦੇ ਆਂ। ਤੇ ਅੱਜ, ਕੱਲ੍ਹ, ਪਰਸੋਂ ਮੈਂ ਦੇਖ ਰਿਹਾ ਸੀ। ਟੀਵੀ 'ਚ ਇਹ ਜਿਹੜਾ ਆ ਰਿਹਾ ਸੀ ਇਹਨਾਂ ਦਾ- ਪਾਠ ਆਂਦਾ ਨਾ ਲਾਈਵ। ਜਿਹੜਾ ਉਦੇ ਵਿੱਚ ਉੱਪਰ ਧੁੰਦ ਧੁੰਦ ਹੋਈ ਦੀ ਸੀ। ਪੂਰੀ ਜਦੋਂ ਬਾਰਿਸ਼ ਦਾ ਏ ਬਣਿਆ ਹੋਇਆ ਹੀ ਨਾ ਉੱਪਰ ਧੁੰਦ ਹੋਈ ਦੀ ਸੀ ਪੂਰੀ। ਉੱਥੇ ਬਾਰਿਸ਼ ਹੋ ਰਹੀ ਸੀ। ਹਾਂ, ਧੁੰਦ ਹੁੰਦੀ ਹੈ ਦੇਖੋ ਬਾਬਾ ਜੀ ਦਾ- ਕਿਆ ਨਜ਼ਾਰਾ ਹੈਗਾ
ਹਾਂ ਮਜ਼ਾ ਬੜਾ ਆਂਦਾ ਉੱਥੇ। ਹਾਂ -ਹਾਂ ਬਹੁਤ-
ਦੇਖੋ ਐਸਾ ਲੋਕਿਕ ਹਾਂ ਬਿਲਕੁਲ ਬਿਲਕੁਲ ਅਲੌਕਿਕ ਅਸਥਾਨ ਹੈਗਾ ਜਿੱਥੇ ਜਾ ਕੇ ਨਾ ਕਹਿੰਦੇ ਨੇ ਬਾਬਾ ਜੀ ਨੇ ਤੱਪ ਕੀਤਾ ਵੇਖੋ ਉੱਥੇ। ਜੀ -ਤਪ ਅਸਥਾਨ ਹੈਗਾ ਪੁਰਬਲੇ ਜਨਮ ਦਾ। ਤਪੁ ਸਥਾਨ ਹੈ
ਪੂਰਬਲੇ ਪਿਛਲੇ ਜਨ-
ਹਾਂ ਪਿਛਲੇ ਜਨਮ ਦਾ ਬਿਲਕੁਲ
ਹਾਂ- ਬਸ ਇੱਧਰਲੇ ਪਾਸੇ ਚਲੇ ਜਾਓ ਨਾ ਫੇਰ ਪਹਾੜਾਂ ਚ ਜਾਣ ਦੀ ਇੱਛਾ ਖਤਮ ਹੋ ਜਾਂਦੀ
ਹਾਂ, ਬਿਲਕੁਲ- ਬਿਲਕੁਲ। ਫੇਰ ਦੇਖੋ ਇੱਕ ਹੋਰ ਕੋਈ ਨੀ ਹੈਗੀ। ਫੇਰ ਇੱਕ ਸੌ ਅੱਸੀ। ਮੈਂ ਫੇਰ ਉਹੀ ਗੱਲ ਕਰਨਾ ਵੇਖੋ ਉੱਥੇ- ਪਰ ਐਸਾ ਨਜ਼ਾਰਾ ਹੈਗਾ ਜੜੀ ਬੂਟੀਆਂ ਅਲਾ ਜਿਹੜਾ ਪਾਣੀ ਆਂਦਾ ਹੈਗਾ ਮਤਲਬ-
ਹਾਂ ਅਸੀਂ ਤੇ ਉਹੀ ਪਾਣੀ। ਅਸੀਂ ਵੀ ਉਹੀ ਪਾਣੀ ਜਿਹੜਾ ਆ ਰਿਹਾ ਹੁੰਦਾ ਉਹੀ- ਪੀ ਲੈਨੇ
ਹਾਂ ਵੇਖ ਲਓ ਇਹ ਕਿੰਨਾ ਮਤਲਬ ਮਿੱ ਮਿੱਠਾ ਪਾਣੀ ਮੈਂ ਕਹਿੰਦਾ ਉਹਦੇ ਵਰਗੀ ਰੀਸ ਕੋਈ ਨੀ ਐ। ਸਾਡੇ ਇੱਧਰ ਦੇ ਆਰ ਓ, ਊਰੋ ਸਭ ਫੇਲ ਹੈਗੇ ਨੇ। ਫੇਲ ਹੈਗੇ ਨੇ ਬਿਲਕੁਲ ਸਹੀ ਗੱਲ ਜਿਹੜੀ। ਚਲੋ-ਬਾਕੀ ਮ ਗੱਲ ਏ ਕਿ- ਜਾਓ ਬੰਦੇ ਦਾ ਦਿਲ ਨੀ ਕਰਦਾ ਉਧਰੋਂ ਆ ਲੇਕਿਨ ਆਣਾ ਪੈਂਦਾ ਕਿਉਂਕਿ ਦਿਆੜੀ 'ਚ ਹੀ ਉੱਥੋਂ ਦਰਸ਼ਨ ਮੇਲੇ- ਕਰਕੇ ਰਾਤ
ਹਾਂ ਹਾਂ ਉਹ ਨਾਲ ਹੀ ਵਾਪਸੀ ਆਣਾ ਪੈਂਦਾ ਦੋ ਵਜੇ ਤੱਕ ਈ ਹੁੰਦਾ ਉੱਥੇ ਬਸ। ਦੋ ਵਜੇ ਤੋਂ ਬਾਅਦ ਨੀ ਐ ਉੱਥੇ ਸਟੇ। ਉੱਥੋਂ ਵਾਪਸੀ ਆਣਾ-
ਵਾਪਸੀ ਆਣਾ ਕਹਿੰਦੇ ਨੇ -ਕਹਿੰਦੇ ਨੇ ਵੀ ਉੱਥੇ ਸਟੇ ਕੀਤਾ ਨੀ ਜਾਂਦਾ। ਮੇਰਾ ਉੱਥੇ ਉੱਥੇ ਸੇਵਾ ਵਾਸਤੇ ਹੀ ਹੁੰਦੇ ਨੇ ਮੇਰੇ ਖਿਹਾ ਦੋ- ਦੋ ਚਾਰ ਬੰਦੇ ਜਿਹੜੇ ਉੱਪਰ ਈ ਹੁੰਦੇ ਨੇ।
ਹਾਂ ਹਾਂ ਜ਼ਿਆਦਾ ਲੋਕ ਨਹੀਂ ਠਹਿਰ ਸਕਦੇ ਉੱਥੇ ਦੋ ਚਾਰ ਹੀ ਸੇਵਾਦਾਰ ਰਹਿੰਦੇ ਨੇ ਉਹ ਵੀ ਵਾਪਿਸ ਆ ਜਾਂਦੇ ਨੇ
ਉਹ ਵੀ ਵਾਪਸ ਹਾਂ ਹਾਂ ਮੇਰੇ ਖਿਆਲ ਗੁਰੂ ਸਾਹਿਬ ਦਾ ਸਰੂਪ ਜਿਹੜੇ ਉੱਪਰ ਹੁੰਦੇ ਨੇ ਹਾਂ ਗੋਮੀਿ ਧਾਮ ਆ ਜਾਂਦੇ ਹ
ਗੋਬਿੰਦਉੱਥੇ ਆਕਸੀਜਨ ਦੀ ਕਮੀ ਹੈ ਨਾ ਉੱਥੇ ਜ਼ਿਆਦਾ ਨਹੀਂ ਰੁਕ ਸਕਦੇ
ਠੀਕ ਹੈ ਫਿਰ ਭੈਣ ਜੀ ਓਕੇ ਜੀ ਠੀਕ ਹੈ ਜੀ ਓਕੇ ਜੀ ਸਤਿ ਸ਼੍ਰੀ ਅਕਾਲੀ